ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਹੋਰ ਠੀਕ ਹੋ।
ਬਸ ਵਧੀਆਂ ਤੁਸੀਂ ਦੱਸੋਂ।
ਅਸੀਂ ਵੀ ਵਧੀਆਂ ਹੋਰ ਕੀ ਕਰ ਰਹੇਂ ਸੀ।
ਬਸ। ਕੁੱਛ ਨੀਂ ਵੈਸੇ। ਬੈਠੇਂ ਸੀੇ।
ਅੱਛਾ ਅੱਛਾ ਹੋਰ ਤੁਸੀਂ ਗਏ ਨੀਂ ਕਿਧਰੇ ਛੁੱਟੀਆਂ ਚ। ਘੁੰਮਣ।
ਛੁੱਟੀਆਂ ਚ ਨ ਅਸੀਂ ਬਸ ਘਰ ਵੇਲ਼ੇ ਬੈਠੇਂ ਸੀ ਮੈਂ ਕਿਹਾਂ ਇਸ ਵਾਰ ਛੁੱਟੀਆਂ ਘਰ ਹੀ ਕੱਢ ਲਈਆਂ । ਹੂੰ
ਪੁੱਛਣਾ ਸੀਂ । ਕਾਫ਼ੀ ਟਾਇਮ ਤੋਂ ਮੈਂ ਬਿਜ਼ੀ ਚੱਲ ਰਹੀ ਸੀ। ਤੇ ਮੈਂ ਕਿਹਾਂ ਫ਼ੋਨ ਕਰਾਂ ਤੁਹਾਂਨੂੰ। ਉਹ ਜਿਵੇਂ ਹੁਣ ਮੱਤਲਬ ਫ਼ੋਨ ਹੀ ਨੇਂ। ਕਾਫ਼ੀ ਕੰਪਨੀ। ਦੇ ਮਤਲਬ ਮੇਰੇ ਫੋਨ ਈ ਆ ਹੈਗਾ ਤੇ, ਬ ਫੋਰ ਜੀ ਦਾ ਹੈ, ਤੇ ਜਿਵੇਂ ਅਨਲਿਮਿਟਿਡ ਵਾਲਾ, ਡਾਟਾ ਵਾਲਾ ਹੈਗਾ ਨਾ। ਤੇ, ਮੈਂ ਪੁੱਛਨਾ ਸੀ ਤੁਹਾਡੇ ਕੋਲ ਕੀ ਫਾਇਦਾ ਹੈਗਾ ਏ, ਉਹਦਾ ਲੈਨ ਦਾ। ਕੀ-ਕੀ, ਫਾਇਦੇ ਹੈਗੇ ਨੇ ਫੋਨ ਲੈਨ ਦੇ?
ਵੇਖੋ, ਅਗਰ ਤੁਸੀ ਫਾਈਵ ਜੀ ਫੋਨ ਲੈਣਾ, ਤੇ ਤੁਹਾਨੂੰ ਮਿਲ ਵੀ ਜਾਏਗਾ।
ਹਾਂਜੀ।
ਕਿਉਂਕਿ, ਮਾਰਕੀਟ ਵਿੱਚ ਫਾਈਵ ਜੀ ਫੋਨ ਈ ਆਏ ਨੇ ਜ਼ਿਆਦਾਤਰ।
ਹਾਂਜੀ-ਹਾਂਜੀ, ਤੇ ਕੀ-ਕੀ, ਮਤਲਬ ਐਡਵਾਂਟ ਟੇਜ ਹੈਗੇ ਨੇ ਇਹਦੇ।
ਐਡਵਾਂਟੇਜ, ਤੁਸੀ ਆਪਣੀ ਪਹਿਲਾਂ ਰੇਂਜ ਦੱਸੋ ਕਿੰਨੀ ਕੁ ਹੈਗੀ ਹੈ।
ਰੇਂਜ ਮੇਰੀ ਦਸ ਤੋ ਲਏ ਕੇ ਬਾਰਾ ਹਜਾਰ ਤੱਕ ਹੈਗੀ ਏ।
ਦਸ ਬਾਰਾ ਤਾ ਮੁਸ਼ਕਿਲ ਹੀ ਮਿੱਲੇਗਾ, ਤੁਹਾਨੂੰ ਘੱਟੋ ਘੱਟ ਵੀਹ ਯਾ ਪੱਚੀ ਹਜਾਰ ਤੱਕ ਦਾ ਮਿਲ ਜਾਏਗਾ। ਫਾਈਵ ਜੀ, ਅਗਰ ਤੁਸੀ ਵਧੀਆ ਲੈਨਾ। ਏ।
ਅੱਛਾ ਮਤਲਬ ਇੱਕ ਵਾਰੀ ਸ਼ੋਪ ਤੇ ਪਤਾ ਕੀਤਾ ਸੀ ਤੇ ਘਟ ਵਾਲੇ ਦਸ ਬਾਰਾਂ ਹਜਾਰ ਚ ਅੱਛੇ ਮਿਲ ਰਹੇ ਸੀ।
ਅੱਛਾ-ਅੱਛਾ, ਉਹ ਫੇਰ ਇਹੀ ਨਾ, ਉਹਦੇ ਚ ਨਾ ਫੀਚਰ ਘੱਟ ਹੋਨਗੇ ਫੇਰ। ਤੁਹਾਨੂੰ, ਫੀਚਰ ਘੱਟ ਮਿਲਣਗੇ।
ਹਾਂਜੀ, ਨਾਲੇ ਉਹ ਵੀ ਕਹਿ ਰਦੇ ਸੀ ਸ਼ੋਪ ਆਲੇ, ਕਿ ਜਿਵੇਂ ਹੈਂਗ ਵਗੈਰਾ ਜਲਦੀ ਹੋਏਗਾ ਤੇ ਰੀਸੈਟ ਮ
ਹੂੰ-ਹੂੰ, ਹਾਂ ਇਹ ਤਾ ਹੈ ਵੇਖੋ ਜੇ ਤੁਸੀ ਵਧੀਆ ਲੈਣਾ ਏ ਫੋਨ ਤੇ ਮਹਿੰਗਾ ਤੇ ਲੈਣਾ ਹੀ ਪਏਗਾ ਥੋੜਾ ਜਿਹਾ।
ਹਾਂਜੀ, ਤੇ ਮਤਲਬ ਜਿਵੇਂ ਹੁਨ ਉਹ ਵੀ ਕਹਿੰਦੇ ਨੇ ਕਿ ਮਤਲਬ ਬੱਚੇ ਜਿਵੇਂ ਕਾਰ ਚ ਬਹੁਤ ਫੋਨ ਚਲਾਦੇ ਨੇ ਇੱਕ ਤੇ ਇਹ ਕਾਰਨ ਵੀ ਐ ਫੋਨ ਨਾ ਲੈਣ ਦਾ, ਤੇ ਫੇਰ ਉਹਦੇ ਮਤਲਬ ਅਡਵਾਂਟੇਜ ਫਾਈਵ ਜੀ ਚ ਹੋਰ ਕੀ-ਕੀ ਹੈਗੇ ਨੇਂ? ਫੀਚਰ ਘੱਟ ਹੋਣਗੇ ਡਾਟਾ ਅਨਲਿਮਟਿਡ ਹੋਏਗਾ। ਹੋਰ
ਫਾਈਵ ਜੀ ਵੇਖੋ ਇੱਕ ਤਾਂ ਡਾਟਾ ਤੁਹਾਡਾ ਅਨਲਿਮਿਟੇਡ ਮਿਲੇਗਾ ਤੁਹਾਨੂੰ।
ਹਾਂਜੀ
ਔਰ ਦੂਸਰਾ ਹੈ ਬਈ, ਉਹਦੀ ਨਾ ਸਪੀਡ ਕਾਫ਼ੀ ਹਾਈ ਹੋਏਗੀ। ਜੇ ਮੰਨ ਲਓ ਤੁਸੀ ਕੁਛ ਡਾਊਨਲੋਡ ਕਰ ਨਾ ਪਲੇ ਸਟੋਰ ਤੋਂ।
ਹਾਂਜੀ
ਤੇ ਤੁਹਾਨੂੰ ਨਾ ਘੱਟੋ-ਘੱਟ ਖਾਲੀ, ਮੰਨ ਲਓ ਕੋਈ ਛੋਟੀ ਜਿਹੀ ਐਪ ਏ ਤੇ ਉਹਨੂੰ ਨਾ ਖ਼ਾਲੀ ਪੰਜ ਤੋ ਦਸ ਸੈਕਿੰਡ ਲੱਗਣਗੇ ਬਸ।
ਅੱਛਾ ਜੀ। ਤੇ ਮਤਲਬ ਜਿਵੇਂ ਅਸੀ, ਹਾਂਜੀ ਤੇ ਜਿਵੇਂ ਅੱਜਕੱਲ ਐਡੀਟਿੰਗ ਵਗੈਰਾ ਬੜੀ ਚੱਲ ਰਹੀ ਵੀਡੀਓ ਐਡੀਟਿੰਗ ਵਗੈਰਾ, ਤੇ ਉਹ ਵਗੈਰਾ ਹੋ ਜਾਂਦੀ ਮਤਲਬ ਐਪ ਤੋਂ ਜਿਵੇਂ ਫਾਈਵ ਦਿੱਕਤ ਵਗੈਰਾ ਤੇ ਨੀ ਹੁੰਦੀ।
ਨਾ-ਨਾ ਹੋਜੇਗੀ ਫੇਰ ਆਰਾਮ ਨਾਲ। ਪਲੇ ਸਟੋਰ ਤੋ ਆਰਾਮ ਨਾਲ ਹੋ ਜਾਏਗੀ ਐਪ ਡਾਊਨਲੋਡ ਕਰਕੇ। ਜਿਹੜੀ ਚਾਹੋ ਉਹ ਐਪ
ਹਾਂਜੀ, ਤੇ ਕਿਹੜੀ-ਕਿਹੜੀ ਐਪਸ ਹੈਗੀਆਂ ਨੇ ਤੁਹਾਨੂੰ ਹੁਣ ਪਤਾ ਮੈਂ ਇਨਫੋਰਮੇਸ਼ਨ ਮਤਲਬ ਐਪਸ ਬਾਰੇ ਦਿਓ ਕੁਛ।
ਇਹਂ ਤੇ ਖਾਲੀ ਬਸ ਇਹ ਵੇਖ ਲਓ ਇਨ ਸ਼ੋਟ ਹੈਗਾ ਵਿਡ ਮੈਟ ਏ। ਹੋਰ ਆਊਟ ਕਟ। ਤੇ ਬੜੇ ਸਾਰੇ ਹੈਗੇ ਨੇ ਇਹੋਂ ਜਿਹੇ।
ਅੱਛਾ-ਅੱਛਾ।
ਹੂੰ ਤੇ ਬਾਕੀ
ਇਫੈਕਟ ਵਗੈਰਾ ਲਗਾਨੇ ਮੁਸ਼ਕਿਲ ਤੇ ਨੀ ਆ ਜਿਆਦਾ ਜਿਵੇਂ
ਨਾ-ਨਾ ਇੰਨੇ ਵੀ ਨੀ ਹੁੰਦੇ।
ਹਾਂਜੀ ਮਤਲਬ ਜਿਵੇਂ ਕੋਈ ਪਹਿਲੀ ਵਾਰੀ ਯੂਜ਼ ਕਰ ਰਿਹਾ ਹੈ ਤੇ ਓਹਨੂੰ ਸਮਝ ਆਜੇਗਾ ਨਾ ਮਤਲਬ ਐਵੇਂ ਹੋਏ ਕਿ ਕੁਛ ਸਮਝ ਨਾ ਆਏ ਹਾਂਜੀ
ਫਾਈਦੇ ਨੇ, ਬਈ ਤੁਹਾਨੂੰ ਫੋਨ ਦੀ ਸਪੀਡ ਹੀ ਬੜੀ ਮਿਲੇਗੀ ਫਾਈਵ ਜੀ ਦੀ।
ਅੱਛਾ-ਅੱਛਾ
ਹਮ ਸਪੀਡ ਵਗੈਰਾ ਬੜੀ ਠੀਕ ਹੁੰਦੀ ਏ ਤੇ ਚਾਰਜਿੰਗ ਵੀ ਬੜੀ ਫਾਸਟ ਹੁੰਦੀ ਆ। ਓਹਨਾਂ ਚ
ਹਮ
ਹਮ
ਹੋਰ ਵੈਸੇ ਮਤਲਬ ਜਿਵੇਂ। ਹਾਂਜੀ ਬੋਲੋ
ਜੀ ਓਹਦੀ ਬੈਟ ਟਰੀ ਬੈਕਅਪ ਹੁੰਦਾ ਨਾ
ਹਾਂਜੀ
ਇਹ ਫਾਈਵ ਜੀ ਫੋਨਾਂ ਦਾ ਬੈਟਰੀ ਬੈਕਅਪ ਬੜਾ ਵਧੀਆ ਹੁੰਦਾ ਏ।
ਅੱਛਾ
ਹਮ, ਜਿਵੇਂ ਤੁਸੀ ਮੰਨ ਲਓ ਕਿੱਥੇ ਬਾਹਰ ਜਾਣਾ ਹੈ। ਘੁੰਮਣ ਵਗੈਰਾ ਤੇ ਅਗਰ ਤੁਸੀ ਚਾਰਜਿੰਗ ਵਾਲੀ ਫੁੱਲ ਕਰ ਲਈ ਨਾ, ਤੁਹਾਡੇ ਘੱਟੋ ਘੱਟ ਦੋ ਦਿਨ ਆਰਾਮ ਨਾਲ ਨਿਕਲ ਜਾਣਗੇ।
ਅੱਛਾ, ਕੋਹਰਾ ਹੁੰਦਾ ਏ ਬਸ। ਤੇ ਹੋਰ ਜਿਵੇਂ ਮਤਲਬ, ਅਤੇ ਜਿਵੇਂ ਫੋਨ ਦੇ ਜਿਵੇਂ ਹੁਣ ਵੈਸੇ ਤੇ ਯੂਜ਼ ਕਰਨ, ਯੂਜਫੁਲ ਹੈਗਾ ਏ ਫੋਨ ਜਿਵੇਂ। ਬੱਚਿਆਂ ਵਾਸਤੇ ਸਕੂਲ ਦਾ। ਕੰਮ ਵਗੈਰਾ। ਕਾਫੀ ਚੀਜਾਂ ਬਟ ਜੇ ਮੈਂ ਉਸ ਰੀਲ ਸਕਰੋਲ ਕਰਦੇ ਰਹਿੰਦੇ ਨੇ ਮਿਸਯੂਜ, ਤੇ ਐਵੇਂ ਹੋਰ ਕੀ-ਕੀ ਡਿਸਐਡਵਾਂਟ ਟੇਜਾਂ ਨੇਂ ਟਾਈਮ ਵੇਸਟ ਹੋਰਿ ਹੋ ਗਈ, ਹੋਰ ਕੀ-ਕੀ ਡਿਸਡਵਾਂਟੇਂਜ ਹੈਗੇ ਨੇ।
ਡਿਸਐਡਵਾਂਟੇਜ ਤਾਂ ਬਈ ਤੁਸੀ ਲਾ ਲਓ, ਹੁਣ ਦੇਖੋ ਸਾਰਾ ਦਿਨ ਅਸੀ ਫੋਨ ਤੇ ਅਗਰ ਲੱਗੇ ਰਹੀਏ।
ਹਾਂਜੀ
ਅਨਲਿਮਿਟੇਡ ਨੇਟ ਮਿਲੇਗਾ, ਤੇ ਮਤਲਬ ਬੰਦੇ ਦਾ ਦਿਮਾਗ ਓਵੇਂ ਹੀ ਬਈ ਮੈਂ ਵੇਖੀ ਜਾਵਾਂ ਫੋਨ।
ਹਾਂਜੀ
ਤੇ ਉਹਦੇ ਕਾਰਨ ਨਾ ਸਰਵਾਈਕਲ ਦੀ ਪ੍ਰੋਬਲਮ ਹੋ ਸਕਦੀ ਏ ਗਰਦਨ ਵਿੱਚ, ਬਈ ਮਤਲਬ ਸਾਰਾ ਦਿਨ ਮੂੰਹ ਚੁੱਕਿਆ ਰਿਹਾ ਫੋਨ ਚ ਵੇਖਦੇ ਰਹੇ
ਹਾਂਜੀ
ਹਮ ਹੋਰ ਟਾਈਮ ਵੀ ਆਉਂਦੇ ਹੋਨੇਂ। ਜਿਵੇਂ ਕਿ ਅਗਰ ਤੁਸੀ ਫੋਨ ਜਿਆਦਾ ਹੋਵੇ।
ਹਾਂਜੀ।
ਤੁਹਾਡੇ ਫੋਨ ਨਾਲ ਤੁਹਾਡੀ ਅੱਖਾਂ ਤੇ ਵੀ ਅਸਰ ਪਏਗਾ ਜੀ।
ਹਾਂਜੀ ਕਾਫੀ ਆਈ ਸਾਈਡ ਵੀਕ ਹੋ ਜਾਂਦੀ ਹੈ ਬੱਚਿਆਂ ਦੀ, ਇਹਦੇ। ਇਕ ਦੇ ਕਾਰਨ।
ਮਤਲਬ ਇਹਦੇ ਫਾਇਦੇ ਵੀ ਬੜੇ ਨੇਂ, ਨੁਸਕਾਨ ਵੀ ਬੜੇ ਨੇ ਫੋਨਾਂ ਦੇ ਫਾਈਵ ਜੀ ਦੇ। ਹੁਨ ਕਈ ਜਗਾਹ। ਮਨ ਛੀ, ਪਹਾੜਾਂ ਤੇ ਜਾਣਾ ਕਿਤੇ। ਤੇ ਉੱਥੇ ਕਈ ਜਗਾਹ ਟਾਵਰ। ਨੀ ਲੱਗ ਹੁੰਦੇ ਇਹੋ ਜਿਹੇ ਫਾਈਵ ਜੀ, ਤੇ ਉੱਥੇ ਥੋੜੀ ਮੁਸੀਬਤ ਆ ਨੇਟ ਚਲਾਨ।
ਅੱਛਾ ਜੀ, ਤੇ ਮੈਂ ਸੁਨਿਆ ਜਿਵੇਂ ਅਸੀ ਫੋਨ ਵਗੈਰਾ ਲੈਂਨੇਂਆਂ ਤੇ ਵਾਇ। ਸ ਆ ਜਾਂਦਾ ਏ, ਹੈਕ ਵਗੈਰਾ ਹੋ ਜਾਂਦੀ ਹੈ ਆਈ ਡੀ ਵਗੈਰਾ, ਇਹ ਵੀ ਡਿਸਐਡਵਾਂਟੇਜ ਹੋਇਆ ਫਿਰ ਇੱਕ ਤਰਹਾਂ ਦਾ।
ਹਾਂ ਇਹ ਵੀ ਹੈਗਾ ਵੇਖੋ ਹੁਨ ਜਿਵੇਂ, ਤੁਸੀ ਫੋਨ ਚਲਾ ਰਹੇ ਹੋ ਕਈ ਵਾਰ ਤੁਹਾਡੇ ਫੋਨ ਚ ਨਾ ਵਾਇਰਸ ਆ ਜਾਂਦਾ ਕਈ ਐਪਸ ਤੋਂ।
ਹਾਂਜੀ।
ਕੋਈ ਥਰਡ ਪਾਰਟੀ ਐਪਸ ਹੁੰਦੇ ਨੇਂ ਗੇਮ ਵਗੈਰਾ, ਓਹਦੇ ਵਿਚੋ ਵੀ ਕਈ ਵਾਰ ਐਪ ਓਹ ਵਾਇਰਸ ਆ ਜਾਂਦਾ ਏ ਫ਼ੋਨ ਚ।
ਅੱਛਾ ਜੀ।
ਹਮ ਉਹ ਨਾ ਮਤਲਬ। ਤੁਹਾਡੀ ਫੰਕਸ਼ਨਿੰਗ ਫੋਨ ਦੀ ਘੱਟ ਹੋ ਜੇਗੀ। ਤੇ ਤੁਹਾਡੇ ਫੋਨ ਦੀ ਸ। ਸਪੀਡ ਬੀ ਬੜੀ ਘੱਟ ਹੋ ਜੇਗੀ ਉਹ ਕਰਨ ਨਾਲ।
ਹਾਂਜੀ।
ਹਮ। ਬਾਕੀ ਹੋਰ ਬੜੇ ਹੈਦੇਗੇ ਨੇ।
ਹਾਂਜੀ।
ਹੋਰ ਜੀ ਵੀ ਮੰਨ ਲਓ ਕੁਛ ਸ ਸਸਤੇ ਫੋਨ ਆਉਂਦੇ ਨੇ ਫਾਈਵ ਜੀ।
ਹਾਂਜੀ।
ਰੀ ਬੈਕਅਪ ਬੜੀ ਘੱਟ ਹੁੰਦੀ ਐ। ਜਿਵੇਂ ਤੁਹਾਡਾ ਅੱਧਾ ਦਿਨ ਵੀ ਨੀ ਚੱਲੇਗਾ। ਹਮ ਅਰੇ ਮਤਲਬ ਬੈਟਰੀ ਹਾਂ ਉਹੀ ਤੇ ਬਸ ਬਾਹਲਾ ਕੁਛ। ਅੰਦਰੋਂ। ਡਿਸਐਡਵਾਂਟੇਜ ਹੀ ਹੈ ਵੀ ਇੱਕ।
ਹਾਂਜੀ ਫਿਰ ਮਤਲਬ ਜਿਵੇਂ ਅਗਰ ਕਿਸੇ ਨੇ ਦੂਰ ਦਾ ਟੂਰ ਚ ਜਾਣਾ ਹੋ ਜਿਵੇਂ ਅਗਰ ਸਫਰ ਕਰਨਾ ਫਿਰ ਉਹਦੇ ਵਾਸਤੇ ਇੱਕ ਡਿਸਐਡਵੈਂਟੇਜ ਐ ਕਿ ਫੋਨ ਡੈਡ ਹੋ ਜੇ ਘਰ ਵੀ ਨਹੀਂ ਅਸੀਂ ਇਨਫੋਰਮ ਵੀ ਨਹੀਂ ਕਰ ਸਕਦੇ ਵਗੈਰਾ ਵਗੈਰਾ।
ਹਾਂ ਇਹ ਐ ਵੀ ਏ ਬਸ ਨਾਲ ਫ਼ੇਰ ਉਹਨੂੰ ਇੱਕ। ਅੱਧਾ ਕੋਈ ਪਾਵਰ ਬੈਂਕ ਲੈ ਕੇ ਜਾਣਾ ਪਏਗਾ ਬਸ।
ਹਾਂਜੀ ਤੇ ਮੈਂ ਸੁਣਿਆ ਸੀ ਮਤ। ਜਿਵੇਂ ਹੁਣ ਉਹ ਵੀ ਹੋਣ ਲੱਗ ਗਿਆ ਕਿ ਕਹਿੰਦੇ ਨੇ ਉਹਨੂੰ ਯੂ ਪੀ ਆਈ ਗੂਗਲ ਪੇ ਫੋਨ ਪੇ ਵਗੈਰਾ ਫੋਨ ਤੇ ਵੋਲਟ ਨਹੀਂ ਰੱਖਣਾ ਪਏਗਾ ਤੁਹਾਨੂੰ। ਤੇ ਐ ਐਡਵਾਂਟੇਜ ਐਡਵਾਂਟੇਜ ਵੀ ਹੈਗਾ ਬਟ ਇਹਦੇ ਚ ਡਿਸਅਡਵਾਂਟੇਜ ਹੋਏਗਾ ਕਿ ਕਦੀ ਪੈਸੇ ਮਤਲਬ ਇਸ਼ੂ ਹੋ ਗਿਆ ਬੈਂਕ ਵ ਨਾਲ।
ਨਹੀਂ- ਨਹੀਂ ਐਹੋ ਜਾ ਕੁਛ ਨੀ ਐ। ਫਾਈਵ ਜੀ ਫੋਨਾਂ ਚ ਬਹੁ ਸਕਿਓਰਿਟੀ ਹਾਈ ਹੁੰਦੀ ਏ।
ਹਾਂਜੀ ਨਹੀਂ ਜਿਵੇਂ ਉਹ ਮਤਲਬ ਫੋਨ ਪੇ ਗੂਗਲ ਪੇ ਤੇ ਕੋਡ ਪਾਂਦੇ ਆ ਆਪਣਾ ਅਸੀਂ ਤੇ ਅਗਰ ਕੋਈ ਵੇ ਕੋਈ ਹੋਰ ਵੇਖ ਲਏ ਤੇ ਕਹਿੰਦੇ ਨਾ ਜਿਵੇਂ ਪੈਸੇ ਵਗੈਰਾ ਨਿਕਾਲ ਸਕਦਾ ਹੈ ਤੇ ਇਹ ਵੀ ਮਤਲਬ ਇੱਕ ਐਡਵਾਂਟੇਜ ਵੀ ਹੈਗਾ ਇਹਦਾ। ਕਿ ਹਾਂ ਅਸੀਂ ਫੋਨ ਤੋਂ ਪੇਮੈਂਟ ਕਰ ਸਕਦੇ ਤੇ ਡਿਸਅਡਵਾਂਟੇਜ ਵੀ ਹੈਗਾ।
ਹਾਂ ਇਹ ਤਾਂ ਹੈ ਵੇਖੋ ਹੁਣ ਫਾਈਵ ਜੀ ਫੋਨ ਨੈਟ ਚਾਹੇ ਤੁਹਾਡਾ ਨੈਟ ਹੁਣ ਪਹਿਲੇ ਕੀ ਹੁੰਦਾ ਸੀ ਨੈੱਟ ਖਤਮ ਹੋ ਜਾਂਦਾ ਸੀ, ਫਿਰ ਅਸੀਂ ਪੇਮੈਂਟ ਨੀ ਕਰ ਪਾਂਦੇ ਸੀ ਕਿਸੇ ਨੂੰ।
ਹਾਂਜੀ।
ਹੁਣ ਫਾਈਵ ਜੀ ਹੈਗਾ ਅਨਲਿਮਿਟਡ ਨੈਟ ਹੁਣ ਨੈਟ ਤੁਹਾਡਾ ਖ਼ਤਮ ਹੀ ਨੀ ਹੋਣਾ। ਪੇਮੈਂਟ ਜਦੋਂ ਮਰਜ਼ੀ ਕਰੋ, ਕੋਈ ਦਿੱਕਤ ਨੀ ਆਨੀ ਇਹ ਤਾਂ ਐਡਵਾਂਟੇਜ ਹੋ ਗਿਆ।
ਹਾਂਜੀ ਬਸ ਇਹੀ ਹੈ ਨਾ, ਬੰਦਾ ਸਾਰਾ ਦਿਨ ਫਸਿਆ ਰਹਿੰਦਾ ਹੈ ਰੀਲਸ ਵਿੱਚ ਹੀ, ਹਾਂਜੀ ਵੇਖਦਾ ਰਹੇਗਾ, ਵੇਖਦਾ ਰਹੇਗਾ, ਫਾਈਵ ਜੀ ਫੋਨ ਹੀ ਚਲਾਂਦਾ ਰਹੇਗਾ। ਫਿਰ ਤੁਸੀਂ ਜਿਵੇਂ ਦੱਸਿਆ ਹੀਏ ਕਿ ਸਰਵਾਈਕਲ ਹੋ ਜਾਂਦਾ ਆਈਸ ਫਿਰ ਵੀ ਹੋ ਜਾਂਦੀ ਐ। ਹਾਂਜੀ, ਹੋਰ ਸੁਣਾਓ
ਤੇ ਬਾਕੀ ਹਾਂ ਵਧੀਆ ਸਭ, ਤੁਸੀਂ ਦੱਸੋ
ਹਾਂਜੀ ਮੈਂ ਵੀ ਵਧੀਆ, ਉਹ ਮੈਕ ਬੁੱਕ ਵੀ ਆਣ ਲੱਗੀ ਨਾ।
ਮਹਿਬੂਬ ਵਗੈਰਾ ਵੀ ਹਾਂ, ਉਹ ਵੀ ਬੜੀ ਆਣ ਲੱਗ ਗੀਆਂ ਨੇ।
ਹਾਂਜੀ, ਅੱਜ ਐਪਲ ਕੰਪਨੀ ਤੇ ਬਹੁਤ ਜ਼ਿਆਦਾ ਚੱਲਦੀ ਵੀ ਹੈ।
ਹੂੰ-ਹੂੰ, ਐਪਲ ਹੀ ਚੱਲ ਰਹੀ ਐ ਉਹ ਮੈਗੂ ਐਪਲ ਦੀ ਆਂਦੀ ਹੈ।
ਹਾਂਜੀ, ਤੇ ਉਹ ਚਲਾਉਣਾ ਮਤਲਬ ਉਹ ਵੀ ਫੋਨ ਅੱਕਨ ਹੀ ਚੱਲਦਾ, ਫੋਨ ਅੱਕਨ ਚੱਲਦਾ ਉਹ ਵੀ ਅੱਛਾ।
ਓਹ ਤਾ ਸਿਸਟਮ ਹੀ ਅਲੱਗ ਹੁੰਦਾ ਓਦਾ
ਹਾਂ।
ਹੂੰ ਹੋਰ ਬਾਕੀ ਜਿਹੜੀ ਇਹਦੀ ਸਕੀਨ ਟਾਈਮ ਹੁੰਦਾ ਐ ਐਸ ਸੀ ਐਸ ਉਹ ਵੀ ਬੜੇ ਵਧੀਆ ਹੁੰਦੇ ਨੇ ਆਈਫੋਨ, ਐਪਲ ਦੇ। ਹੂੰ। ਹੋਰ ਬਾਕੀ ਜਿਵੇਂ ਫਾਈਵ ਜੀ ਫੋਨ ਤਾਂ ਵੈਸੇ ਵਧੀਆ ਮਿਲ ਜਾਣ ਤਹਾਨੂੰ। ਹੈਂ?
ਹਾਂਜੀ, ਮੈਂ ਕਹਿ ਰਹੀ ਸੀ ਜਿਵੇਂ ਮੈਂ ਬੁੱਕ ਤੇ ਅਗਰ ਫੋਨ ਵਗੈਰਾ ਕਰਨਾ ਹੋਏ, ਤੇ ਹੋ ਜਾਂਦਾ ਹੈ ਫੋਨ?
ਹਾਂ ਹੋ ਜਾਂਦਾ। ਬਾਕੀ ਤੇ ਖਾਲੀ ਨਾ ਵਟਸਪ ਕੋਲ ਹੁੰਦੀ ਹੈ, ਉਹਦੇ ਕੋਈ ਨੰਬਰ ਵਗੈਰਾ ਨੀ ਹੁੰਦਾ। ਹੂੰ ਹਾਂ ਇਹੀ ਹੈ ਬਸ ਫਿਰ, ਸਿੰਮ ਵਗੈਰਾ ਨੀ ਪੈਂਦੀ ਏਦੇ ਚ।
ਅੱਛਾ ਹਾਂਜੀ ਬਾਕੀ ਬਸ ਹੁਣ ਟੈਬ, ਮੈਕਬੁੱਕ, ਕੰਪਿਊਟਰ, ਲੈਪਟੋਪ ਸਭ ਇਪੋਰਟੈਂਟ ਵੈਸੇ ਤਾਂ ਯੂਜਫੁੱਲ ਹੈਗਾ।
ਆਇਆ ਤਾਂ ਹੈ ਜੀ ਵੇਖੋ। ਗੁਡੰਟ ਤਾਂ ਹੈ ਸਭ
ਬਸ ਬਾਕੀ ਬੰਦੇ ਦੇ ਆਪਣੇ ਹੱਥ 'ਚ ਏ ਉਹਨੇ ਅਡਵਾਂਟੇਜ ਲੈ ਨਾ ਜਾ ਡਿਸਾਆਡਵਾਂਟੇਜ, ਸਭ ਕੁਛ ਕੰਟਰੋਲ 'ਚ ਹੋਣਾ ਚਾਹੀਦਾ।
ਹਾਂ ਏ ਤਾ ਹੈ ਜੀ।
ਹਾਂਜੀ ਚਲੋ ਠੀਕ ਏ ਬੜਾ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ ਮੈਨੂੰ ਹੀ ਬਹੁਤ ਅੱਛਾ ਹੋਰ, ਹਾਂ-ਹਾਂ ਕੋਈ ਨੀ ਤੁਸੀਂ ਵੀ ਆਣਾ।
ਹਾਂਜੀ-ਹਾਂਜੀ।
ਕੋਈ ਨੀ ਕੋਈ ਨੀ ਓਕੇ।